ਹੈਲੋ। ਪਤਾ ਨੀ ਚਲੇਆ ਆਵਾਜ਼ ਆਉਣ ਦੀ। ਕੋਛ ਨੀ ਹੁਣ ਮੈਂ ਵੋਸ਼ਰੂਮ ਗਈ ਸੀ ਆਈ ਆਂ ਲੰਮੇ ਪਈ ਆਂ ਟੀ ਵੀ ਵੇਖਣ ਡਏ ਆ ਕੋਛ ਚਲ ਚੱਲ ਲੈਂਦੀ ਆ।
ਤਬੀਅਤ ਕਿਸਰ ਤੇਰੀ ਠੀਕ ਹੈ।
ਹਾਂ ਹੁਨ ਥੋੜ੍ਹੀ ਠੀਕ ੲ ਪਹਿਲਾਂ ਤਾਂ ਬੋਹੁਤ ਜ਼ਿਆਦਾ ਹੀ ਹੋ ਬਾਰ ਬਾਰ ਰੋਜ਼ ਰੋਜ਼ ਹੀ ਹੋ ਜਾਨਦੀ ਸੀ ਅੱਜ ਕਲ ਤੇ ਹੁਨ ਥੋੜ੍ਹੀ ਠੀਕ ਅ।
ਥੋੜਾ ਘਰ ਚ ਰਹਿ ਰਿਹਾ ਹੋਨਾ ਨਾ ਇਹਦਾ ਪਾਪਾ ਤੇ ਉਹ ਵੀ ਹੈਲਪ ਫੁਲਪ ਕਰ ਦਿੰਦਾ ਹੋਨਾ ਉਹ ਨੇ
ਤੂੰ ਕੋਈ ਹੈਲਪ ਕੌਨ ਕਰੇ ਕੋਈ ਹੈਲਪ ਨਹੀਂ ਕਰਦੋ ਆਪ ਕੋਈ ਕਰੇਹੀ ਸਭ ਕੰਮ।
ਕੋਈ ਹੈਲਪ ਕਰਦਾ ਤੇਰੀ।
ਕੀ ਹੈਲਪ ਕਰਨੀ ਕੋਈ ਹੈਲਪ ਨੀ ਕਰਦਾ।
ਲੈ ਥੋੜੀ ਹੈਲਪ ਹੁਲਪ ਕਰ ਦੇਨੀ ਚਾਹੀਦੀ ਨਾ।
ਹਾਂ ਜਦੋਂ ਤਲ ਤਬਯਤ ਜ਼ਿਆਦਾ ਖ਼ਰਾਬ ਲਾੱਗਦੀ ਨਾ ਜਦੋਂ ਜ਼ਿਆਦਾ ਕਮਰ ਦਰਦ ਹੁੰਦਾ ਉਦੋਂ ਫਿਰ ਨਈ ਹੁੰਦਾ। ਕੰਮ ਤਾਂ ਉਦੋ ਕਰਤਾਂ ਵਾ।
ਮੈਂ ਸੋਚਿਆ ਹੈਲਪ ਹੂਲਪ ਕਰ ਦਿੰਦਾ ਹੋਨਾ ਲੱਗਦਾ ਇਸ ਲਈ ਤੇਰੀ ਤਬਿਯਤ ਕੇੰਨੀ ਖਰਾਬ ਹੋਈ।
ਸਾਰਾ ਕੰਮ ਖੁਦ ਈ ਕਰਨਾ ਪੈਂਦਾ ਮੈਨੂੰ।
ਸਗੋਂ ਕੰਮ ਵੀ ਵਦਿਆ ਹੁੰਦਾ ਵ ਬੰਦੇ ਦਾ ਹਾਂ ਇੱਕ ਬੰਦੇ ਦੇ ਨਾਲ।
ਕੀਏ ਇੱਕ ਬੰਦੇ ਨਾਲ ਕੰਮ ਵਦਿਆ ਹੁੰਦਾ ਮਤਲਬ
ਮਤਲਬ ਇੱਕ ਜਿੰਨੇ ਬੰਦੇ ਹੁੰਦੇ ੳਨਾ ਕੰਮ ਇਦਾਂ ਦੇ ਬੱਚੇਆਂ ਨੂੰ ਤਾਂ ਕੁਛ ਵੀ ਖਵਾ ਖੁਵੁ ਦਿੰਦੀ ੲ।
ਹਾਂ, ਨਈ ਤੇ ਮੈਨੂੰ ਤੇ ਰੋਟੀ ਬਣਾਉਨੀ ਏ, ਤੁਹਾਡੀ ਪੂਰੀ ਪ੍ਰੋਪਰ।
ਆਹਾਂ ਹੋਈ ਤਾਂ ਤੇਨੂੰ ਬਰਫੀ ਠੰਡੀ ੲ, ਫਿਰ ਸਾਡਾ ਕੁਛ ਵੀ ਖਾ ਕੇ। ਹੋ ਜਾਂਦਾ, ਤੂੰ ਫੋਨ ਨੀ ਕੀਤਾ, ਉਹ ਹੋਸਪਿਟਲ ਵਾਲਿਆਂ ਨੂੰ ਫੇਰ।
ਤੇ ਅੱਜ ਉਹਨਾਂ ਦੀ ਲਾਈਨ ਬਿਜੀ- ਬਿਜ਼ੀ ਬੋਲ ਰਹੇ ਸੀ।
ਤੇ ਚਲੀ ਜਾਂਦੀ ਬਾਈਕ 'ਚ ਬਹਿ ਕੇ, ਹੋਸਪਿਟਲ ਸਿੱਦਾ।
ਹੋਸਪਿਟਲ ਚੱਲ ਜਾ, ਵੇਖਦੀ ਆਂ ਮੈਂ ਤੇ ਫੋਨ ਕੀਤਾ ਸੀ, ਤੇ ਨਈ ਲੱਗੇਆ ਲੱਗਦਾ, ਉਹਨਾਂ ਨੇ ਨਾ ਨੰਬਰ ਏਦਾਂ ਈ ਪਾ ਕੇ ਛੱਡ ਤਾ ਵਾ।
ਹੁਨੇ- ਹੁਣੇ ਕੀ ਉਦ ਪਾ, ਪਾਪਾ ਘਰ ਚਰੇਦਾਂ ਵਾ ਤੈਨੂੰ ਲੈ ਵੀ ਜਾਊਗਾ ਪਤਾ ਕਰਨ ਵਾਸਤੇ, ਏ ਤਰਾਂ ਕੱਲ
ਜੇ ਲੈ ਕੇ ਜਾਣਾ ਨਾ, ਉੱਥੇ ਵੀ ਓਟੋ 'ਚ ਈ ਲੈ ਕੇ ਜਾਊਗੇ।
ਕਿਉਂ ਓਟੋ 'ਚ ਲੈ ਕੇ ਜਾਊਗੇ, ਉੱਥੇ ਤੇ ਜਾ ਸਕਦੇ ਆਰਾਮ ਨਾਲ ਬਾਈਕ 'ਚ।
ਉਹਨਾਂ ਨੂੰ ਲੱਗਦਾ ਵਾ, ਚੈਕਿੰਗ ਵੂਕਿੰਗ ਦਾ ਡਰ ਤੇ ਫਿਰ ਇਸ ਲਈ ਓ ਬਾਈਕ 'ਚ ਨੂੰ ਜਾਂਦੇ ਉਹਨੂੰ ਨਹੀਂ ਉਹਨੇ ਨਹੀਂ ਜਾਂਦਾ, ਉਹਨੇ ਆਟੋ 'ਚ ਹੀ ਜਾਣਾ
ਫਿਰ ਕੀ ਫਾਇਦਾ
ਅੱਜ ਮੌਸਮ ਚੰਗਾ ਹੋਇਆ ਨਾ, ਕੁੱਝ ਚੰਗਾ -ਚੰਗਾ ਖਾਣ ਵਾਲਾ
ਹਾਏ, ਨਾ ਦਸ ਮਿੰਟ ਅੱਗੇ ਚੰਗਾ ਚੰਗਾ ਹੀ ਖਾਂਣ ਦਾ ਮਨ ਕਰਦਾ ਰੋਜ਼ ਹੀ
ਮੈਨੂੰ ਤਾਂ ਕਿੰਨੇ ਦਿਨ ਦਾ ਉਹਲਾ ਰਾਇਤਾ ਖਾਣ ਦਾ ਮਨ ਕਰਨ ਦਿਆ ਵਖੀਰਾ ਔਰ ਉਹ ਸਭ ਪਾ ਪਉ ਕੇ ਦਈ 'ਚ
ਖੀਰਾ, ਟਮਾਟਰ, ਪਿਆਜ
ਏਦਾ ਟਮਾਟਰ ਨੀ ਮੈਨੂੰ ਚੰਗੇ ਲੱਗਦੇ ਦਹੀਂ 'ਚ ਛੀ
ਠੀਕ ਕਹਿ ਰਹੀ, ਨਾ ਲੇਕਿਨ ਮੈਂ ਖਾਧੇ ਆ ਪਤਾ
ਲੋਕੀ ਖਾਂਦੇ, ਮੈਨੂੰ ਟਮਾਟਰ ਨਹੀਂ ਚੰਗੇ ਲੱਗਦੇ ਖੀਰਾ, ਪਿਆਜ ਆਹ ਸ ਬਹੁਤ ਟੇਸਟੀ ਲਗਦਾ ਵਾ ਖਾਲੀ
ਜਦੋਂ ਨਿੱਕੀ ਜੀ ਹੁੰਦੀ ਸੀ ਨਾ ਤੇ ਮੰਮੀ ਨਾਲ ਰੋਮਾ ਆਂਟੀ ਦੇ ਘਰ ਜਾਂਦੀ ਹੁੰਦੀ ਸੀ ਤੇ ਉਹਦੇ ਘਰ ਜਾਈਦਾ ਹੁੰਦਾ ਸੀ ਨਾ ਤ ਕਿਉਂ ਕਰ ਰਿਹਾ ਸੀ ਮੈਂ ਅਜ ਤ ਮਤਲਬ ਨਾ ਕੁਸ਼ਨ ਉਸ ਟਾਈਮ ਇਹ ਆਪਾਂ ਤੇ ਇਹ ਬੱਚਿਆਂ ਵੱਲ ਚੰਟ ਵੀ ਨੀ ਹੁੰਦੇ ਸੀ, ਕਿ ਜੋ ਵੀ ਗੱਲ ਆਉਂਦੀ ਹੈ ਮਾਂ -ਪਿਓ ਨੂੰ ਮੂੰਹ ਤੇ ਬੋਲ ਦੇਣੀ ਜਾਂ ਕਿਸੇ ਦੇ ਸਾਹਮਣੇ ਵੀ ਮੂੰਹ ਤੇ ਬੋਲ ਦੇਣੀ, ਅੰਦਰ ਹੀ ਅੰਦਰ ਗੱਲ ਰੱਖ ਲੈਂਦਾ ਸੀ ਬੰਦਾ ਕਦੇ ਘਰ ਜਦੋਂ ਜਾਈਦਾ ਹੁੰਦਾ ਸੀ ਨਾ ਪਤਾ ਨੀ ਕਿਉਂ ਉਹਨ ਨਾ ਪਲਾਓ ਹੋਰ ਦਾ ਹੀ ਬਣਾਉਂਦੇ ਹੁੰਦੇ ਸੀ ਉਹ ਦਹੀਂ 'ਚ ਵਿੱਚ ਕਦੀ ਹੁੰਦੀ ਨੀ ਪਾਉਈ ਸੀ ਹਮੇਸ਼ਾ ਹੀਏ ਅ ਪਿਆਜ ਟਮਾਟਰ ਰਟ ਕੇ ਦੇ ਦਿੰਦੇ ਹੁੰਦੇ ਸੀ ਪਰ ਉਹ ਮੈਨੂੰ ਬਹੁਤ ਬੁਰਾ ਲੱਗਦਾ ਹੁੰਦਾ ਸੀ ਬਹੁਤ ਜ਼ਿਆਦਾ
ਹਾਂ ਤੇ ਪਿਆਜ ਔਰ ਟਮਾਟਰ ਕਿੱਦਾਂ ਖਾ ਤੇ ਜਾਂਦੇ, ਕਮ ਸੇ ਕਮ ਖੀਰਾ ਉਰਾ ਵੀ ਚੰਗੀ ਨਾ ਪਾਇਆ ਹੋਵੇ ਤਾਂ ਕੋਈ ਖਾਂਦਾ ਵਾ
ਉਹ ਬੰਦਾ ਕਿਸੇ ਦੇ ਘਰ ਗਿਆ ਵਾ, ਕੀ ਬੋਲੇ ਜੋ ਕੋਈ ਦੋ ਉਹਚੇ ਤੇ ਬੋਲਦੇ ਨੀ ਹੁੰਦੇ ਸੀ, ਤੇ ਉਥੇ ਖਾਣਾ ਪੈਂਦਾ ਸੀ ਪਰ ਮੈਨੂੰ ਬੂੰਦੀ ਕਿਉਂ ਨੀ ਪਾ ਦਿੰਦੇ ਆ ਏਦਾਂ ਹੀ ਚਿਆ ਕਿਉਂ ਪਾਉਂਦੇ ਆ
ਉਹਨਾ ਪਰ ਨਹੀਂ ਹੁੰਦੇ ਹੋਊਗਾ ਤੇ, ਦਹੀਂ ਕਿੱਥੋਂ ਲਿਆਉਂਦੇ ਸੀ ਦੁਕਾਨੋਂ
ਹਾਂ, ਦਹੀਂ ਦੁਕਾਨ ਤੋਂ ਹੀ ਲਿਆਂਦੇ ਸੀਗੇ।
ਤੇ ਫਿਰ ਬੂੰਦੀ ਵੀ ਤੇ ਲਿਆ ਹੀ ਸਕਦੇ ਸੀ, ਇਹ ਕੀ ਮਤਲਬ ਫਿਰ ਵਹੀ ਨਾ, ਜੋ ਵੀ ਖਵਾ ਦੋ ਕੇ ਇਹਨਾ ਨੂੰ
ਹਮ ਹਾਂ, ਅਸ਼ਾਦ ਉਨਾਂ ਨੂੰ ਇਤਰਰਾ ਹੀ ਪਸੰਦ ਹੋਊਗਾ।
ਹੋ ਸਕਦਾ ਤਾਂ ਵ, ਲੇਕਿਨ ਫਿਰ ਮਤਲਬ ਦੂਜਿਆਂ ਨੂੰ ਖਾਵਾਉਣ ਲੀ ਤੇ ਬੂੰਦੀ ਪਾਉਣੀ ਚਾਹੀਦੀ ਹੈ ਨਾ, ਦਹੀਂ ਦਾ ਤੇ ਕੰਬੀਨੇ
ਉਹ ਹਮੇਸ਼ਾ ਇੱਕ ਵਾਰ ਨੀ ਉਹਦੇ ਘਰ ਉਹਦੇ ਘਰੋਂ ਹਮੇਸ਼ਾ ਤੁਹਾਨੂੰ ਇਹੀ ਡਿਸ਼ ਖਵਾਉਂਦੀ ਹੈ, ਜਦੋਂ ਵੀ ਜਾਂਦੇ ਪੁਲਾਓ ਹੋਰ ਟਮਾਟਰ ਰ ਪਿਆਜ ਕੱਟ ਕੇ ਦਹੀਂ
ਇਹ ਤਾਂ ਕੋਈ ਕੰਬੀਨੇਸ਼ਨ ਹੀ ਨਹੀਂ ਹੈ। ਮੋਟਾ ਸੋ ਗਿਆ ਪੂਰਾ ਨੀਂਦ 'ਚ
ਹਾਂ ਸੌਗਿਆ ਤਾਂ ਇਹ ਤੇ ਆਰਾਮ ਨਾਲ, ਲੈਟ ਆਗੀ ਸੀ ਤਦ ਤਾਂ ਸੁਤਾ ਵਾ। ਹਏ ਕਿੰਨੇ ਵਜੇ, ਮੈਨੂੰ ਲੱਗਦਾ ਢਾਈ ਕੀ ਪਾਉਣੇ ਤਿੰਨ ਪੌਣੇ ਤਿੰਨ
ਇੰਨਾ ਤਾਂ ਮੌਸਮ ਗਰਮ ਨਹੀ ਸੀ, ਕਿ ਨੀਂਦ ਨੀ ਆਊਗੀ ਕੀ ਗਰਮੀ ਲਗਨ ਡੀ ਆ
ਧਿਆਨ ਨਹੀਂ ਸੋਹਰਿਆ ਹੀ ਨਹੀਂ ਸੋਹਰਿਆ ਹੀ, ਚੁੱਲੇ ਚ' ਪਾਇਆ ਸੀ ਨਾ ਤੇ ਕੀ ਉੱਠ ਗਿਆ ਸੀ, ਤੇ ਫੇਰ ਬੱਤੀ ਆਈ, ਥੋੜਾ ਖੇਡਿਆ ਤੇ ਖੇਦ ਕਰ ਰਿਹਾ ਸੀ ਨਾ ਕਹਿੰਦਾ ਮੈਂ ਇੱਧਰ ਬੰਨੇ ਨੀ ਹੋ ਕੇ ਸਣਾ, ਮੈਂ ਉੱਧਰ ਬੰਨੇ ਹੋ ਕੇ ਸਣਾ ਵਾ ਮੈਂ ਉਹ ਵੀ ਲਿਖ ਨਾ ਅੱਜ ਨਹੀਂ ਕੀਤਾ ਖੇਡਿਆ ਖੁਡਿਆ ਲੱਗਦਾ ਥੱਕ ਗਿਆ, ਖੇਡ ਕੇ ਤੇ ਫਿਰ ਸੌ ਗਿਆ ਉੱਤਰ ਹੀ
ਆ ਮੇਰੀ ਤੇ ਸੁੱਤੀ ਆ ਕੰੰਬਲ ਲੋੜ ਕੇ ਮੋਟਾ ਵਾਲਾ
ਮੈਂ ਵੀ ਦਿੱਤੀ ਆ ਪਤਲੀ ਦੀ ਚਾਦਰ ਮੈਂ ਕਿਹਾ ਏਦੇ ਉੱਤੇ ਪਾ ਦਿੰਦੀ ਹਾਂ, ਸੋਜੇ
ਮੈਂ ਵੀ ਪਤਲੀ ਜਿਹੀ ਲਈ ਆ, ੳਦਾ ਹੀ ਠੰਢ ਲੱਗਣ ਲੱਗ ਜਾਂਦੀ ਆ ਸਾਨੂੰ ਤਾਂ ਫਿਰ
ਭੈਣ ਤੁਹਾਡੇ ਕਿੱਧਰ ਹੁੰਦੀ ਪਰ ਹੋ ਵੀ ਜਾਂਦਾ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਸੀ, ਹੁਣ ਤੇ ਸਾਨੂੰ ਪਤਾ ਵੀ ਲੱਗ ਗਿਆ ਵਾ ਚੰਗੇ ਤਰੀਕੇ ਨਾਲ ਕਿ ਥੋੜਾ ਜਿਹਾ ਮੌਸਮ ਠੰਡਾ ਹੋਗਾ, ਤੇ ਠੰਡ ਵੀ ਲੱਗਣ ਲਗ ਜਾਣੀ ਸੀ ਉਹਦੇ ਨੂੰ
ਓਨੀ ਨੀ ਲੱਗਦੀ ਆ, ਲੇਕਿਨ ਲੱਗਣ ਡ ਆ ਮਾੜੀ ਮੋਟੀ ਜੀ ਬਾਰਿਸ਼ ਨਾਲ ਤੇ ਅਲਬਸਟਰ ਠੰਡੇ ਹੋ ਜਾਂਦੇ ਨਾ
ਹਾਂ ਨੀ ਛੇ ਠੰਢ ਚ ਕਿੰਨੀ ਠੰਢ ਲੱਗਦੀ ਤੁਹਾਡੇ ਉੱਥੇ ਵਾਪਰ
ਸਾਡੇ ਤਾਂ ਬਹੁਤ ਠੰਡ ਲੱਗਦੀ ਹੈ ਇਸੇ ਲਈ ਆਪਾਂ ਚਲਦੇ ਹਦੇ ਉਹਦੀ ਬਣਾ
ਮੈਂ ਵੀ ਪਕਾ ਲੈਂਦੀ ਆਾਂ ਛੇਤੀ, ਮੈਂ ਵੀ ਅੱਜ ਕੱਲ ਮੈਂ ਕੱਲ ਉਹਨੂੰ ਉਹੀ ਬੋਲਿਆ, ਮੈਂ ਕਹਿਣਾ ਹੁਣ ਐ ਨਾ ਪੜ੍ਹਦੀ ਪੁੜਦੀ ਨੀ ਆ ਚੰਗੀ ਤਰ੍ਹਾਂ ਹੁਣ ਨਾ ਮੈਂ ਇਸ ਤਰ੍ਹਾਂ ਹੀ ਕਰਿਆ ਕਰਨਾ ਵਾ, ਮੈਂ ਕਿਹਾ ਮੈਂ ਪੰਜ ਵਜੇ ਰੋਟੀ ਪਕਾ ਲਿਆ ਕਰਨੀ ਪੰਜ ਸਾਡੇ ਹਾਂ ਸਰ, ਮੈਂ ਕਿਹਾ ਸਤ ਵਜੇ ਤੱਕ ਟਿਊਸ਼ਨ ਤਾਂ ਉਹਗੀ ਸਾਢੇ ਛੇ ਸਾਢੇ ਛੇ ਸੱਤ ਛੇ ਵਜੇ ਤੱਕ, ਮੈਂ ਕਿਹਾ ਸੱਤ ਵਜੇ ਨੂੰ ਮੈਂ ਪੜ੍ਹਾਇਆ ਕਰਨਾ ਇਹਨੂੰ ਬਹਿ ਕੇ ਖੁਦ, ਜੋ ਵੀ ਪੜ ਆਉਗੀ ਮਾੜਾ ਮੋਟਾ ਟਿਊਸ਼ਨ ਤੋਂ, ਉਹਦੇ ਬਾਅਦ ਉਹਨੂੰ ਮੈਂ ਪੜ ਆਉਗੀ ਮੈਂ ਕਿਹਾ
ਮੈਂ ਵੀ ਤਾਂ ਮਾਹੀ ਟਿਊਸ਼ਨ ਤੋਂ ਆਉਂਦੀ ਆ ਅੱਠ ਵਜੇ, ਫਿਰ ਆਪਾਂ ਰੋਟੀ ਖਵਾਉਂਦੇ ਹਾਂ ਅੱਜ ਕੱਲ੍ਹ ਉਹ ਸਾਢੇ ਨੌ ਨੌ ਵਜੇ ਹੋਮਵਰਕ ਕਰਨ ਬੈਂਦੀ ਆ। ਸਕੂਲ ਦਾ ਕਰਦੀ ਟਿਊਸ਼ਨ, ਪਰ ਕਿੱਦਾਂ ਕਰਾ ਅ ਚਾਰ ਵਜੇ ਤੋਂ ਸੁੱਤੀ ਰਹਿੰਦੀ ਆ, ਸੌਕੇ ਉੱਠ ਕੇ ਜਾਣਾ ਨੀ ਮੰਗਦੀ ਆ। ਮਤਲਬ ਪਰੋਣਾ ਵਾ ਆਏਗਾ ਕੰਮ ਛੇ ਵਜੇ ਤੱਕ ਠੀਕ ਉੱਡ ਜਾਂਦੀ ਆ, ਤੇ ਮੁੂੜ ਫਰੈਸ਼ ਰਹਿੰਦਾ ਵਾ।
ਇਹੀ ਸਭ ਯਾ ਨਾ ਫੇਰ ਅਗਲ- ਬਗਲ। ਕਿੰਨਾ ਚੰਗਾ ਵਾ ਕਿ ਚੱਲ ਹੁਣ ਸ ਤੋਂ ਉੱਠ ਜਾਂਦੀ ਤੈਨੂੰ ਕੋਈ ਪਰੇਸ਼ਾਨੀ ਨਹੀਂ ਆ। ਕਿ ਮੈਨੂੰ ਛੱਡ ਕੇ ਆਉਣਾ ਵਾ, ਫੇਰ ਮੈਨੂੰ ਲੈ ਕੇ ਆਣਾ ਇਹਦੇ ਛੇ ਵਜੇ ਟੂਸ਼ਨ ਜਾਣ ਵਾਸਤੇ ਤੈਨੂੰ ਕਿਤੇ। ਪੌਣੇ ਛੇ ਨਿਕਲਣਾ ਪਊਗਾ, ਜਾਂ ਸਾਢੇ ਪੰਜ ਵਜੇ ਫੇਰ ਲੈਣ ਜਾਣਾ। ਪੈਣਾ ਅੱਠ ਵਜੇ, ਨਹੀਂ
ਸੋ ਇਸੀ ਲਈਏ ਤਾਂ ਠੀਕ ਆ।
ਇਸ ਤਰਾਂ ਬੰਦਾ ਬਾਹਰ ਨਿਕਲ ਕੇ ਵੇਖ ਲੈਂਦਾ ਵਾ, ਬਾਹਰ ਨਿਕਲ ਕੇ ਲੈ ਆ ਲੈਂਦਾ ਵਾ।
ਬੈਚਣੀ ਆ ਪੰਜ ਵਜੇ ਬੈਚਣੀ ਆ ਤੇ ਫੇਰ ਕਿੱਦਾਂ ਖਿਲਾਉਣਾ ਨੇ ਚੱਲ ਪੰਜ ਵਜੇ ਸਲਾ ਦਈਦਾ ਵਾ। ਉਥੇ ਅੱਠ ਵਜੇ ਛੁੱਟੀ।
ਪਾ ਵਾ। ਤੂੰ ਲੇਕਿਨ ਇੱਕ ਦਿਨ ਆਹ ਗੱਲ ਬੋਲਦੇ ਨਾ, ਐ ਕੀ ਤੂੰ ਸਾਡੇ ਬੱਚਿਆਂ ਨੂੰ ਇੰਨਾ ਬੋਲਦੀ ਆ। ਆ ਇੱਥੇ ਤੱਕ ਜੋ ਵੀ ਪਹੁੰਚੀ, ਇਹਨਾਂ ਦੇ ਹੀ ਚੱਲਦੇ। ਪਹੁੰਚੀ ਆ, ਕਿੰਨੀ ਦੇਰ ਤੂੰ ਦੇ ਤੇ ਕੋਈ ਬੱਚਾ। ਆਪਾਵੇਂ ਆ ਜਾਂਦੇ ਲੇਕਿਨ, ਸਟਾਰਟਿੰਗ ਤੇ ਤੂੰ ਆਈ ਬੱਚਿਆਂ ਤੋਂ ਕੀਤੀ ਆ, ਤੇ ਉਹਨੇ ਸਾਰੇ ਤੁਦ ਕੋ ਜਾਂਂਦੇ ਸੀ ਸ਼ਾਰਦਾ ਤੇਰੇ ਕੋ ਕੌਣ ਆਉਂਦਾ। ਹਾਂ ਕਹਿਦੀ- ਕਹਿਦੀ ਉਹਦੇ ਚੱਲਦੇ ਤੇ ਉਹਨੇ ਸਾਡਾ ਮੂੰਹ ਬਣਾਇਆ। ਕਿ ਸਾਡੇ ਬੱਚਿਆਂ ਦੇ ਚਲਦੇ, ਤੇਰੇ ਟਿਊਸ਼ਨ ਚ ਇੰਨੀ ਭੀੜ ਹੋ ਗਈ। ਤੇ ਤੇਰਾ ਚੱਲਦਾ ਤੇ ਹੁਣ ਉਹਦੇ ਵੀ ਬੱਚੇ ਤੇਰੇ ਕੋ ਆ ਜਾਂਣਦੇ।
ਹਾਂ ਤੇ ਵਾਹ- ਵਾਹ ਬੱਚੇ ਹੋਂਗੇ ਉਥੇ।
ਤ ਜਾਂ ਫੇਰ ਇਹਨਾਂ ਨੂੰ ਹਟਾਉਣਾ ਵੀ ਨੀ ਚਾਹੁੰਦੀ, ਜੇ ਗੱਲਾਂ- ਬਾਤਾਂ ਸੁਣਾਉਂਦੀ ਆ।
ਕੀ ਪਤਾ ਅੱਜ ਵੀ ਸਿਰਤ ਹੁਣ ਕਹਿਣ ਡੀ। ਕਿ ਹਾਂ ਆਪ ਬੋਲ ਤੁਸੀਂ ਬੋਲਿਆ ਹੋ ਨਾ ਓਣ ਨੂੰ। ਕਿ ਟਿੂਊਸ਼ਨ ਚ ਯਾਦ ਕਰਇਆ ਕਰ, ਤੇ ਕਹਿਣ ਡ ਸੀ ਕਿ ਇਹਨਾਂ ਨੂੰ ਟਿਊਸ਼ਨ ਚ ਵੀ ਯਾਦ। ਕਰਾਓ ਇਹਦੀ ਮੰਮੀ ਕਹਿੰਦੀ ਇਹਨੂੰ ਟਿਊਸ਼ਨ ਚ ਹੀ ਯਾਦ ਕਰਾਓ, ਘਰ ਚ ਇੰਨਾ ਕੋਈ ਯਾਦ ਨਹੀਂ ਹੁੰਦਾ। ਕੀ- ਕੀ ਬੋਲਣ ਡੀ ਸੀ, ਮੈਂ ਤੇ ਸੁਣਿਆ ਨੀ ਮੈਂ ਫੋਨ ਕਰਨ ਡੀ ਸੀ ਇਕ।
ਤੇ ਸੁਣ, ਸੁਣ ਲੈਂਦੀ ਦੋ ਮਿੰਟ ਰੁਕੇ ਓਦੀ ਗੱਲ।
ਮੈਂ ਨਹੀਂ ਸੁਣਿਆ ਮੁ ਕਿਹਾ ਚੱਲ ਬਾਤੂੰ ਵੇਖਦੀ ਠੀਕ ਐ। ਪਰ ਕੀ ਕਰਾਂ ਮੈਂ, ਜੋ ਵੀ ਕਹਿੰਦੀ ਆ ਕ ਕਈ ਜਾਣ ਦੇਣਾ ਵਾ।
ਰਹਿਣਦੇ ਇੱਕ- ਦੋ ਸਾਲ ਪਾਰ ਕਰ ਲਿਆ, ਫੁਰ ਕਿ।
ਹੋਰ ਹਾਂ ਤੇ ਕੀ ਕਰਨਾ ਵਾ, ਹੋਰ। ਸੁਣਦੀ ਰਵੇ। ਤਾਂ ਟਿਊਸ਼ਨ ਵੀ ਤਾਂ ਮਿਲਦਾ ਨੀ ਆ ਕੋਈ ਚੰਗਾ, ਕਿੱਥੇ ਜਾਵੇ ਬੰਦਾ ਇੱਥੇ ਤਾਂ ਕੋਈ ਹੈ ਹੀ ਨਹੀਂ। ਹੈ ਤੇ ਫੇਰ ਉੱਤੇ ਰੋਡ ਜਾ ਕੇ ਵੇਖਣਾ ਪੈਣਾ, ਕੋਈ ਨੂੰ ਲੱਭਣਾ ਪੈਣਾ ਕਿੱਥੋਂ ਕੋਈ ਲੱਭੇ ਟਿਊਸ਼ਨ।
ੱਦਾਂ ਲੈ ਕੇ ਆਉਣ ਦੀ ਕਿੰਨੀ ਟੈਨਸ਼ਨ ਆ ਉਹੀ ਤੇ ਆ ਨਾ।
ਵਹੀ ਸਭ ਤਾਂ ਗੱਲਾਂ ਵਾਂ ਕਿ, ਨਹੀਂ ਲੱਭਦੇ ਨਹੀਂ ਆ। ਇਸ ਲਈ ਬੋਲ ਕੇ ਇੰਨੇ ਸਾਲ ਫੇਰ ਸ਼ਾਰਦਾ ਕੋਈ ਛੱਡੇ ਰਿਹਾ।
ਸ਼ਾਰਦਾ ਨੇ ਵੀ ਤੇ ਅੱਧਾ ਬੇੜਾ ਗਰਕ ਹੀ ਕੀਤਾ ਸੀ।
ਹਾਂ ਕੀਤਾ ਲੇਕਿਨ ਇਸ ਲਈ ਨਾ ਉਹਦੇ ਕੋਲ ਛੱਡਿਆ ਸੀ ਕਿ, ਕੋਈ ਟਿਊਸ਼ਨ ਨਹੀਂ ਮਿਲਦਾ। ਫੇਰ ਮਿਲਿਆ- ਮਿਲਿਆ ਉੱਧਰ ਉਸ ਕਲੋਨੀ। ਕਲੋਨੀ ਵੱਲ, ਤੇ ਉਹਨਾਂ ਦਾ ਵੀ ਉਹੀ ਸੀ।
ਨਾਲ ਲਫੜਾ ਸੀ। ਵਖੇਆ ਨੀ ਕਿੱਡੀ ਗ ਲੇਟ ਕਰਦੀ ਸੀ, ਆਪਣੀ ਮਰਜ਼ੀ, ਵੀ ਨੌ- ਨੌ ਦਸ- ਦਸ ਵਜਾ ਦੇ ਹਣਦੀ ਬੱਚਿਆਂ ਨੂੰ।
ਕੋਈ ਕੀ ਬੋਲੇ ਹੁਣ ਇਹਨਾਂ ਨੂੰ, ਨਹੀਂ ਪੜਾਉਣਾ ਸੀ। ਤੇ ਨਹੀਂ ਤੇ ਪੜ੍ਹਾਉਣ ਡਿਆ ਤੇ ਫੇਰ ਆਪਣੇ ਮਨ ਮਰਜੀ ਨਾਲ ਦੇਰ ਦੇਰ ਤੱਕ ਪੜ੍ਹਾਈਏ ਜਾਣਾ ਵ
ਚੱਲ ਦੋ ਢਾਈ ਸਾਲ ਪੜਾ ਕਿਤੇ ਅਡਜਸਟ ਹੋਜੂਗੀ ਇੱਥੇ ਜਾਂ ਫਿਰ ਕਿਤੇ ਚੰਗਾ ਲੱਭ ਜਾੂਗਾ ਇਹਦੇ ਤੋਂ ਵੀ ਕੋਈ ਚੰਗਾ ਮਿਲ ਜੂਗੀ ਹੋਰ ਕੀ ਹੈ
ਹਾਂ ਜਦੋਂ ਮਿਲੂਗਾ, ਥੋੜਾ ਵੱਡਾ ਹੋਜੂਗਾ ਬੱਚਾ ਤੇ ਆਪ ਵੀ ਲੱਭ ਲੈਂਦਾ ਵਾ
ਕਿਸੀ ਨੇ ਤੇ ਕੇਹਾ
ਉਹ ਤੇ ਜਾਂਦੀ ਆ ਉੱਧਰ ਕਿਤੇ ਅ ਰੀਡਿੰਗ ਸਪੀਕਿੰਗ ਪਤਾ ਨੀ ਕਿਹੜੇ ਕਿਹੜੇ ਟਿਊਸ਼ਨ ਪੜ੍ਹਦੀ ਹੈ, ਤੇ ਮੈਂ ਤਾਂ ਉਹਦੇ ਕੋਲ ਪੁੱਛਿਆ ਕਿ ਤੇਰੀ ਫੀਸ ਕਿੰਨੀ ਆ
ਨਹੀਂ ਮੈਂ ਤੇ ਪੁੱਛਿਆ ਸੀ, ਕਿ ਚੱਲ ਤੇਰੀ ਫੀਸ ਕਿੰਨੀ ਆ ਤੇ ਕਹਿੰ ਮੈਨੂੰ ਨੀ ਪਤਾ ਮੰਮੀ ਨੂੰ ਪਤਾ ਵਾ ਮੈਂ ਕਿਹਾ ਕੁਛ ਕਿੰਨੀ, ਇਨੇ ਵੀ ਜਾਣਾ ਵਾ ਇੰਨੀ ਦੂਰ ਟੂਸ਼ਨ ਮੁੜਕੇ ਇੰਨੇ ਵੀ ਇਹਦੇ ਕੋਈ ਪੜ੍ਹਨ ਲੱਗ ਜਾਣਾ ਵਾ
ਹਾਂ ਨਾਲ
ਉਹ ਤੇ ਹੁਣ ਨਵਾਂ ਨਵਾਂ ਛੱਡਿਆ ਵਾ ਨਾ ਉਹਦੇ ਕੋਲ ਤੇ ਇਸ ਲਈ ਡਾਇਰੈਕਟ ਨਹੀਂ ਪਾਇਆ, ਕਿਤੇ ਹੋਰ ਪਾਇਆ ਵਾ ਥੋੜੇ ਦਿਨ ਬਾਅਦ ਕਿ ਫੇਰ ਮਤਲਬ ਲੱਗੂਗਾ ਕਿ ਕਿਤੋਂ ਹੋਰ ਪਾ ਕੇ ਇੱਥੇ ਪਾਇਆ ਵਾ ਤੇ ਫੇਰ ਪਾਊਗੇ
ਕਿਉਂਕਿ ਉਹਨਾ ਦੀ ਵੀ ਰਿਸ਼ਤੇਦਾਰੀ ਹੀ ਹੈ ਨਾ ਉਸਦੇ ਨਾਲ ਇਸ ਲਈ
ਹਾਂ ਥੋੜਾ ਦਿਨ ਬਾਅਦ ਪਾਊਗਾ ਹਾਂ ਤੇ ਉਹ ਤੇ ਕਹਿੰਦੀ ਕਿ ਰੀਡਿੰਗ ਨੀ ਕਰਉਂਦੀ ਆ ਇਸੇ ਲਈ ਛਡਾਤਾ ਮੰਮੀ ਨੇ ਮੈਂ ਕਿਹਾ ਹਾਂ ਇਸ ਲਈ ਆਪਾਂ ਵੀ ਛੜਾ ਦਿੱਤਾ ਵਾ, ਉਹਨੂੰ ਤਾਂ ਕੁਛ ਨੀ ਆਉਂਦਾ ਕੁਛ ਨੀ ਆਉਂਦਾ ਪਤਾ ਨੀ ਇੰਨੀ ਕਲਾਸਾਂ ਚ ਪਹੁੰਚ ਕਿੱਦਾਂ ਜਾਣ ਡ ਹਾਂ ਠੀਕ ਆ